ਸਤਿ ਸ੍ਰੀ ਅਕਾਲ ਜੀ।
ਹੋਰ ਕੀ ਕਰ ਲ ਰਹੇ ਓ।
ਬਸ ਜੀ ਬੈਠੇ ਸੀ ਹੋਰ ਕਿਵੇਂ ਯਾਦ ਕਰ ਲਿੱਤਾ।
ਬਸ ਮੈਂ ਕਿਹਾ ਕਾਲ ਹੀ ਕਰ ਲਈਏ।
ਚਲੋ ਵਧੀਆ ਕੀਤਾ ਅਸੀਂ ਫਿਰ ਬੈਠੇ ਸੀ।
ਹਾਂਜੀ ਹਾਂ ਠੀਕ ਨੇ ਸਾਰੇ
ਹਾਂਜੀ ਘਰ ਸਭ ਠੀਕ
ਕਿਆ ਬਾਤ ਹੋ ਆ ਜਾੜੂ ਮਾਰੇਗਾ ਕਿਹਾ ਕੀ
ਹਾਂ ਹਾਂਜੀ
ਕੀ ਕੁਛ ਕਹਿ ਰਹੇ ਹੋ।
ਨਹੀਂ -ਨਹੀਂ ਮੈਂ ਕਿਹਾ ਹੋਰ ਬਤਾਓ ਤੁਸੀਂ ਕੀ ਕਰ ਰਹੇ ਓ।
ਬੱਸ ਜੀ ਬੈਠੀ ਸੀ ਹਵਾ ਹੁਵਾ
ਹਾਂਜੀ।
ਹਵਾ, ਲੱਭਣ ਆਈ ਸੀ। ਨਹੀਂ ਹਲੇੇ ਨੀ ਖਾਧਾ, ਹਾਲੇ ਨਹੀਂ ਖਾਧਾ ਖਾਣਾ।
ਚਲੋ, ਹਾਂਜੀ, ਹੋਰ ਦੱਸੋ?
ਹੋਰ ਬਸ, ਬੈਠੇ ਸੀ।
ਹਾਂਜੀ- ਹਾਂਜੀ ਗਰਮੀ ਚ, ਕੀ ਕਰਨਾ ਏ। ਸਾਰਾ ਦਿਨ ਬੈਠੀ ਦਾ, ਬਸ ਕੁਛ ਕੰਮ ਕਰਨ, ਦਾ ਜੀਅ ਨੀ ਕਰਦਾ।
ਹੂੰ, ਬਾਕੀ ਗਰਮੀ, ਜਿੰਨੀ ਮਰਜ਼ੀ ਹੋਵੇ। ਚਾਹ ਤੇ ਪੀਣੀ- ਪੀਣੀ ਆ।
ਉਹ ਤਾਂ ਹੈ ਹੀ। ਸਹੀ ਗੱਲ ਹੈ। ਚਾਹ ਤਾਂ ਮੈਂ ਤਾਂ ਸਾਡੇ ਘਰਦੇ ਪੈਂਦੇ ਨੇ ਚਾਹ। ਮੈਂ ਤਾਂ ਬਸ ਚਾਰ ਵਜੇ, ਪੀਣੀ ਆ। ਇੱਕ ਵਾਰੀ।
ਅੱਛਾ, ਇੱਕ ਵਾਰੀ।
ਹਾਂਜੀ। ਤੁਸੀਂ ਚਾਇ ਲਵਰਸ, ਲੱਗਦੇ ਹੋ, ਮੈਨੂੰ।
ਹਾਂ, ਥੋੜੀ- ਥੋੜੀ।
ਹਾਂਜੀ। ਹੋਰ ਬਤਾਓ ਤੁਸੀਂ?
ਹੋਰ ਦੱਸੋ? ਨਹੀਂ।
ਹੋਰ ਦੱਸੋ? ਤੁਹਾਡੀ ਸਕੂਲ ਲਾਈਫ, ਦੀ ਕਿਹੜੀ ਮੈਮੋਰੀਜ਼ ਆ। ਤੁਹਾਨੂੰ ਬਹੁਤ ਜਿਹੜੀ, ਯਾਦ ਆਉਂਦੀ ਆ ਜਿਆਦਾ।
ਬਚਪਨ ਦੀ ਆਉਂਦੀ। ਸੈਕਿੰਡ ਤੋਂ ਲੈ ਕੇ ਪੰਜੁ। ਕਲਾਸ ਦੀ। ਉਹ ਤੋਂ ਬਾਅਦ ਸਾਰੀ ਬੇਕਾਰ ਰਹੀਂਆਂ, ਹਨ। ਉਹ ਤੋਂ ਬਾਅਦ।
ਕੀ ਹੋਇਆ ਸੀ? ਮਤਲਬ ਪੰਜਵੀਂ ਕਲਾਸ।
ਪੰਜਵੀਂ, ਕਲਾਸ ਤੱਕ। ਬਸ ਕੀ ਦੱਸੀਏ, ਉਸ ਟਾਈਮ ਨਾ। ਬੱਚੇ ਜਦੋਂ ਹੁੰਦੇ ਇਨਟੈਲੀਜੈਂਟ, ਹੁੰਦੇ। ਉਸ ਟਾਈਮ ਤ ਤੂਰੀਫ਼ ਹੁੰਦੀ ਸੀਗੀ। ਵਧੀਆ ਬੱਚਾ ਤੁਹਾਡਾ, ਜ਼ਿੰਦ ਕਹਿਚ ਕਰਦਾ ਹੈ। ਮਤਲਬ ਟੋਫੀ- ਟੁਫੀ ਮਿਲਦੀ ਸੀ। ਟੋਫੀ ਵੀ ਮਿਲਦੀ ਸੀ। ਪ੍ਰਿੰਸੀਪਲ ਤੋਂ, ਟਰੋਫੀ ਮਿਲਦੀ ਸੀ। ਉਹ ਦੱਸੋ ਮੈਡਲ ਮਿਲਦੇ ਸੀ। ਤੇ ਨਾਲੋ ਉਹਦੇ ਬਾਅਦ। ਜਿਵੇਂ- ਜਿਵੇਂ, ਵ ਵੱਦ ਦੇ ਗਏ। ਉੱਤੇ- ਉੱਤੇ। ਛੱਟੀ, ਸਤਵੀ ਉਹ ਮਾਕਸ ਜਿਹੜੇ ਘੱਟਦੇ ਰਹੇ। ਫੇਰ ਥੋੜਾ, ਬੇਕਾਰ ਹੁੰਦਾ ਰਿਹਾ।
ਉਹ ਤਾਂ, ਹੈ ਹੀ। ਸਹੀ ਗੱਲ, ਕਹੀ ਤੁਸੀਂ। ਜਿਵੇਂ ਅਸੀਂ, ਛੋਟੀ ਕਲਾਸ ਚ, ਹੁੰਦੇ ਆ। ਸਾਡੇ ਨੰਬਰ ਕਿੰਨੇ ਅੱਛੇ, ਆਉਂਦੇ ਆ ਨਾ। ਮੇਰੇ ਤਾਂ, ਬਟਾ- ਬਟਾ, ਆਉਂਦੇ ਸੀ। ਜਿਵੇਂ ਦੱਸ ਦਾ ਹੈ, ਨਾ ਤੇ ਦੱਸ ਆਉਂਦੇ ਸੀ। ਮੇਰੇ ਨੰਬਰ ਚ। ਤੇ ਮੇਰੇ, ਘਰਦੇ ਕਹਿੰਦੇ ਸੀ। ਵਾਹ ਤੂੰ ਤਾਂ, ਬੜਾ ਬੜੇ ਅੱਛੇ, ਨੰਬਰ ਲੈ ਆਉਂਦੀ। ਹੁਣ ਜੇ ਮੇਰੇ ਆ ਜਾਂਦੇ। ਕਮ ਆ ਜਾਂਦੀ ਸੀ। ਨਾ ਫੇਰ ਕਹਿੰਦੇ, ਤੂੰ ਤਾਂ ਛੋਟੀ ਠੀਕ ਸੀ। ਇੰਨੇ ਨੰਬਰ ਲੈ ਕੇ ਆਉਂਦੇ ਸੀ
ਹਾਂਜੀ। ਨਾਨੀ ਭਵੇਂ ਕਹਿੰਦੇ ਨੇ
ਹਾਂਜੀ। ਬਸ ਮੈਂ, ਛੋਟੇ ਹੁੰਦੇ ਤਾਂ। ਮੈਨੂੰ ਹਾਂਜੀ, ਮੈਂ ਤਾਂ ਕਰਦੀ ਰਹੀ ਆ।
ਅਛਾ- ਅਛਾ, ਅੱਾ ਪਲਸ ਟੂ ਆਰਟਸ- ਆਰਟਸ। ਤੇ ਕੋਮਰਸ, ਅੱਛਾ ਮੈਂ ਵੀ, ਆਰਟਸ ਕੀਤੀ ਸੀ।
ਹਾਂਜੀ- ਹਾਂਜੀ।
ਅੱਛਾ, ਆਰਟਸ ਕਿਸ ਲਿਏ, ਲਿਤੀ ਤੁਸੀਂ?
ਕਿਸ ਲਿਏ, ਲਿੱਤੀ ਸੀ!
ਹਾਂਜੀ।
ਅ ਮੈਂ ਦੱਸਾਂ ਤੁਹਾਨੂੰ, ਕਿਉਂਕਿ ਮੈਨੂੰ, ਇਹ ਸਾਇੰਸ ਚ, ਬਿਲਕੁਲ ਇੰਟਰਸਟ ਨਹੀਂ ਸੀ। ਇਸ ਕਰਕੇ ਮੈਂ ਮੈਨੇ ਸੋਚਿਆ ਕਿ ਮੈਂ ਘਰਦਿਆਂ ਨੂੰ ਕਿਆ। ਮੈਂ ਕਿਹਾ, ਮੈਂ ਕੋਮਰਸ ਲਾ, ਕੇ ਆਰਟਸ ਲਾ। ਕਿਉਂਕਿ ਮੈਂ ਸਾਇੰਸ ਤਾਂ, ਲੈਣੀ ਹੀ ਨਹੀਂ ਲੈਣੀ। ਤੇ ਉਹ ਕਹਿੰਦੇ, ਕਿ ਤੂੰ ਵੇਖ, ਜੋ ਤੈਨੂੰ ਕਰਨਾ। ਮੈਂ ਕਿਹਾ, ਮੈਂ ਇੱਕ ਵਾਰ। ਇੱਕ ਵਾਰੀ ਮੇ ਮਨ ਕੀਤਾ, ਮੈਂ ਕਿਹਾ ਕੋਮਰਸ ਲੈ ਲੈਂਦੀ ਆ। ਫੇਰ ਮੈਨੂੰ ਮੈਂ ਨਾ ਬੜੀ ਮੈਥ ਚ ਕਮਜ਼ੋਰ ਆ। ਬੜੀ ਹੀ ਜ਼ਿਆਦਾ।
ਸੇਮ ਟੂ, ਯੂ।
ਹਾਂ। ਤੇ ਮੈਂਥੋ ਨਾ, ਮੈ। ਨੀ ਹੁੰਦੀ ਬਿਲਕੁਲ। ਕਿਉਂਕਿ ਉਹਦੇ ਚ ਇਕੋ, ਅਕਾਊਂਟਸ, ਬਿਜਨਸ ਹੈ।
ਮੈਂ ਪਤਾ ਕੀ ਕੀਤਾ ਸੀ। ਪਲੱਸ ਵਨ ਚ, ਮੈਂ ਲਿੱਤੀ ਆਰਟਸ ਵਿਦ ਇਕੋ, ਠੀਕ ਹੈ ਤੇ ਕੁਛ ਆ ਗਿਆ ਮੈਥ। ਮੈਂ ਤੇ ਪਛਤਾਇਆ, ਮੈਂ ਕਿਹਾ ਯਾਰ, ਇਹ ਕੀ ਹੋ ਗਿਆ। ਕੈਂਦਾ ਮੈਂ ਪਲੱਸ ਟੂ ਚ ਲਿੱਤੀ ਆਟਸ ਵਿੱਦ ਹਿਸਟਰੀ ਈਕੋ ਚੇਂਜ ਕਾੱਰ ਲਿਤੀ, ਫੇਰ ਮੈਂ ਹਿਸਟਰੀ ਲੇ ਲਿਤੀ
ਸੋਚੇਆ ਸੀ ਮੈਂ ਕੇਆ ਹੁਨ ਤਾਂ ਡੈਮੋ ਕਲਾਸ ਚੱਲਦੀ ਏ, ਜੂਨ ਤੋਂ ਪੈਲਾਂ ਤਾ ਐਵੇਂ ਈ ਹੁੰਦੀ ਏ ਨਾ ਇਲੇਵਂਥ ਕਲਾਸ
ਹਾਂਜੀ, ਹਾਂਜੀ, ਹਾਂਜੀ।
ਮੈਂ ਸੋਚੇਆ ਇਸ ਵਾਰੀ ਮੈਂ ਨਾ ਕੋਮਰਸ ਚ ਬੈਠ ਜਾਂਨੀ ਆ, ਐਡਮਿਸ਼ਨ ਕਰਾ ਲੈਂਨੀ ਆਂ ਮੈਂ ਫਿਰ ਮੈਂ ਸੋਚ ਮੈਂ ਕੇਆ ਜੇ ਮੇ ਮੇਨ ਮੈਥੋ ਨਾ ਹੋਈ ਤਾਂ ਮੈਂ ਪਛਤਾਨਗੀ ਮੈਂ ਕੇਆ ਕਿ ਮੇਰੇ ਏਨ ਕੰਮ ਨੰਬਰ ਆ ਆਂਦੇ ਆ, ਤੇ ਮੈਂ ਕੇਆ ਨਿਧੀ ਤੁ ਛੋਡ, ਛੱਡ ਤੂ ਮਤਲਕੀ ਓਹੀ ਕਾੱਰ ਆਖ਼ਰੀ ਏ। ਤੇ ਫੇਰ ਜਦੋਂ ਮੈਂ ਆਟਸ ਲੀ
ਨਾ ਫਿਰ ਮੈਨੂੰ ਪਛਤਾਵਾ ਹੋਗੇਆ, ਮੈਂ ਕੇਆ ਨਈ, ਨੀ ਮੈਂ ਨਾ ਕੋਰਸ ਈ ਲੈਣੀ ਚਾਈਦੀ ਮੈਨੂੰ, ਮੈ ਕੇਆ ਚਲੋ ਹੁਣ, ਹੁਣ ਤਾ ਹੋਗੇਆ। ਕਯੂਕਿ ਇੱਕ ਤਾਂ ਹੈ ਹਰ ਚੀਜ਼ਾਂ ਚ ਮੈਥ ਚਾਈਦਾ ਐ।
ਓਈ ਤੇ, ਓਈ ਸਾਨੂੰ ਆਂਦਾ ਨੀ।
ਸਈ ਗੱਲ ਏ, ਮੈਂ ਤੁਸੀਂ ਤਾ ਚਲੋ ਫੇਰ ਵੀ ਥੋੜਾ ਬੋਤ ਕਾੱਰ ਲਿਂਦੀ ਹੋਨਗੇ, ਮੈਂ ਤਾਂ ਬੜੀ ਡੱਲ ਮੈਂਥ
ਅਰੇ ਤੁਸੀ ਕੀ ਸੋਚ ਰੇਓ ਮੈਂ ਨੀ ਕਰਦਾ, ਮੈਂ ਕਰ ਲੈਂਨਾ ਹੁੰਦਾ। ਕਦੀ ਕਦਾਰ ਨਾ ਜਾਂਦਾ ਮੈਂ ਮੱਤਲਬ ਪਲੱਸ ਮਾਇਨਸ ਚ ਵੀ ਮੈਨ ਦਿੱਕਤ ਹੁੰਦੀ ਕਦੇ, ਕਦੇ ਤੇ
ਓਈ ਗੱਲ ਏ, ਮੈਨੂੰ ਕੋਈ ਕਵੇ ਨਾ ਦੋ ਸੱਤੇ ਤੇ ਮੈਂ, ਮੈਂ ਸੋਚਦੀ ਆਂ, ਮੈਂ ਫੇਰ ਮੈਂ ਐਵੇਂ ਗਿਨਦੀ ਆਂ। ਦੋ, ਦੋ ਚਾਰ ਪਾੰਜ ਮੱਤਲਬ ਛੇ, ਸਾੱਤ, ਆੱਠ, ਨੋ, ਦੇ ਐਵੇਂ ਗਿਨਦੀ ਆਂ, ਮੈਂ
ਜਿਵੇਂ ਨਾ ਦੁਕਾਨ ਤੇ ਜਾਈਦਾ ਹੁੰਦਾ ਨਾ, ਓ ਦੋਧ ਆਲਾ ਨਾ ਕੈਂਦਾ। ਕਿ ਨਾ ਤੇਰੇ ਤਿੰਨ ਸੋ ਪੈਸਂਠ ਹੋਗੇ, ਪਾੰਸੋ ਵਿੱਚ ਹੁਣ ਤੂੰ ਵੇਖ ਲੇ ਕਿੰਨੇ ਕੁ ਹੋਏ, ਮੈਂ ਕਾ ਤੁਸੀਂ ਦੱਸੋ ਨਾ ਕਿੰਨੇ ਕੁ ਹੋਏ, ਕੈ ਤੂੰ ਹਿਸਾਬ ਲਾ ਕਿਨੇ ਕੁ ਹੋਏ, ਮੈਂ ਕਾ ਤਾਨੂੰ ਨੀ ਪਤਾ ਕਿੰਨੇ ਕੁ ਹੋਏ। ਓ ਮੈਨੂੰ ਬੋਲਨ ਲੱਗ ਗੇਆ ਕੈਆ ਤੈਨੂੰ ਸਾੱਬ ਨੀ ਦੇਨਾ ਆਂਦਾਂ, ਮੈਂ ਕ ਤਾਨੂੰ ਨੀ ਆਂਦਾ ਸਾਬ ਕਰਨਾ, ਫੇਰ ਨਾ ਮੈਂ ਨਾ, ਮੈਂ ਨਾ ਨੋਟ ਚੱਕੇ ਮੈਂ ਨੋਟ ਚੱਕੇ ਮੈਂ ਬਾਹਰ ਨਾ ਬਾ ਬਾਈਕ ਤੇ ਬੈਕੇ ਗਿਣ ਰੇਆ ਨੋਟ, ਇੱਕ, ਦੋ, ਤਿੰਨ, ਮੈਂ ਫੇਰ ਤਾਂ ਜਾ ਕੇ ਹੋਈ ਸੈਟੀਸਫੈਸ਼ਨ, ਦਿਲ ਦੀ
ਓਥੇ ਮਤਲਬ ਕਿ ਥੋੜੇ ਪੜੇ ਆ ਫੇਰ ਵੀ ਅਸੀ ਐਨਾ ਮੈਥ ਜੋੜ ਲੈਂਨੇ ਆ, ਅ ਤੁਸੀ ਤੁਸੀ ਐਨਾ ਪੜੇ ਓ ਫੇਰ ਵੀ, ਮੈਂ ਕੇਆ ਬੱਸ ਨੀ ਆਂਦੀ ਤਾ ਨੀ ਆਂਦੀ ਮੈਥ।
ਹਾਂ, ਤੇੈਨ ਮੈਂ ਨਾ ਪਤਾ ਕੀ, ਮੈਂ ਨਾ ਸ਼ੁਰੂ ਤੋ ਨਾ ਬੈਂਕ, ਬੂਂਕ ਜਾਨਾ ਪਸੰਦ ਨੀ ਕਰਦਾ, ਘੱਰ ਲਜਾਂਦੇ ਤੇ ਨਾ ਮੰਮੀ ਗਈ ਬੈਂਕ ਚ ਮੰਮੀ ਉੱਥੇ ਖਲੋ ਕੇ ਕਰ ਰੀ ਸੀ, ਤੇ ਮੈਂ ਮਮਾ ਨੂੰ ਏਕਦਮ ਜਾਕੇ ਕੈਂਦਾ, ਕਿ ਬੇਟੇ ਏਐ ਪਾਸਬੁੱਕ ਕੋਪੀ ਅੰਦਰ ਕਰਦੇਗਾ। ਮੈਨੂੰ ਆਂਦੀ ਨੀ ਕਰਨੀ। ਮੈਂ ਕਾ ਅੰਕਲ ਮੈਨੂੰ ਵੀ ਨੀ ਆਂਦੀ, ਕੈਹ ਫੇਰ ਕਰਨ ਕੀ ਆਯਾ ਮੈਂ ਕਾ ਫੇਰ ਅੰਕਲ ਫੇਰ ਤੁਸੀ ਕੀ ਕਰਨ ਆਏ ਓ। ਤੁਸੀ ਕਰਨ ਕੀ ਆਏ ਓ।
ਆਹੋ ਮਤਲਬ ਕੀ ਨਾ ਜਿਵੇਂ ਸਾਡੇ ਆ, ਸਾਡੇ ਤੋ ਬੜੇ ਹੁੰਦੇ ਨੇ ਨਾ ਓਨਾਂ ਨੂੰ ਲੱਗਦਾ ਸਾਨੂੰ ਸਾਰਾ ਕੰਮ ਆਂਦਾ।
ਹਾਂ, ਤੇ ਓਨਾਂ ਦੀ ਐਕਸਪਰ
ਤੇ ਨਈ ਆਂਦਾ ਯਾਰ। ਹਾਂਜੀ, ਹਾਂਜੀ। ਕੁੱਛ ਤਾਂ ਸਾਨੂੰ ਵੀ ਐਂ ਹੋ ਸਕਦਾ ਨਾ, ਕੀ ਕੁੱਛ ਤਾ ਸਾਨੂੰ ਵੀ ਨਈ ਆਏ। ਤੇ ਜਿਵੇਂ ਅਸੀ ਕਿਸੀ ਚੀਜ਼ ਚ ਮੱਤਲਬ ਕਿ ਬਿਲਕੁੱਲ ਠੀਕ ਹਾਂ। ਤੇ ਇੱਕ ਚੀਜ਼ ਤਾਂ ਐਸੀ ਵੀ ਹੋਣਗੇ ਨਾ, ਜੇੜੀ ਸਾਨੂੰ ਨਈ ਪਸੰਦ ਐ ਤੇ ਨਈ ਆਂਦੀ ਓ।
ਹਾਂਜੀ।
ਹੇਲਪ ਲਈ ਕੋਈ, ਕੋਈ ਪਰਫੈਕਟ ਹੋ ਹੀ ਨੀ ਸਕਦਾ।
ਸ਼ੁਰੂ ਤੋਂ ਨਾ ਮੈਥ ਚ ਦਿਮਾਗ ਹਾਂ ਮੇਰਾ, ਵਾਨੀ ਬੋਤ
ਸਈ ਗੱਲ ਐ ਮੇਰਾ ਵੀ, ਮੈਂ ਤਾ ਨਾ ਤੁਸੀਂ ਚਲੋ ਬੱਚੇ ਕਹਿੰਦੇ ਨੇ ਅਸੀਂ ਫੋਰਥ ਤੱਕ ਫਿਫਥ ਤੱਕ ਠੀਕ ਸੀ ਮੈਂ ਤਾਂ ਫੋਰਥ ਤੱਕ ਵੀ ਨੀ ਠੀਕ ਸੀ ਮੈਥ ਚੱ
ਹਹਹ
ਮੈਂ ਫਿਫਤ ਚੱ ਆਪਣੀ ਮੈਡਮ ਤਾਂ ਇੰਨੀ ਛਿੱੱਤਦੀ ਸੀ ਐਨੀ ਛਿੱਤਦੀ ਸੀ ਕੀ ਮੈਥ ਨੀ ਆਉਂਦੀ ਇੱਕ ਵਾਰੀ ਸਾਨੁੰ ਉਹੀ ਮੈਡਮ ਸਾਨੂੰ ਪੜ੍ਹਾਉਣ ਲੱਗ ਗਈ ਠੀਕ ਹੈ ਤੇ ਉਹ ਪੰਜਾਬੀ ਬੋਲਦੀ ਸੀ ਟੀਚਰ ਤੇ ਉਹ ਮੈਨੂੰ ਪਤਾ ਕੀ ਕਹਿੰਦੀ ਅਆ ਉਹ ਮੱਤਲਬ ਬਲੈਕਬੋਰਡ ਤੇ ਉਹਨੇ ਮੈਨੂੰ ਭੇਜਿਆ ਕਿ ਇਹਨੂੰ ਸੋਲਵ ਕਰ ਉਹਦੇ ਚੱ ਨਾ ਉਹ ਕਰਨੀ ਸੀ ਗੁਣਾ ਕਰਨੀ ਸੀ ਤੇ ਨਾ ਮੈਂ ਉੱਥੇ ਖੜੀ ਅਹ ਬਲੈਕ ਬੋਰਡ ਚੱ ਉਹ ਪਿੱਛੇ ਦੇਖ ਰਹੀ ਆ ਮੈਨੂੰ ਕੋਈ ਬੱਤਾ ਦੋ ਤੇ ਮੈਡਮ ਮੈਡਮ ਹੱਥ ਕਰਕੇ ਮੇਡਮ ਕਹਿੰਦੀ ਮੈਨੂੰ ਚੌਥੀ ਵਿੱਚ ਚਲੀ ਜਾ ਚੌਥੀ ਚੱ ਉੱਧਰ ਬੈਠ ਜਾ ਜਾ ਕੇ ਤੈਨੂੰ ਕੁੱਛ ਨੀ ਆਉਂਦਾ ਸੱਭ ਚ ਹੋ ਗਈਏ
ਫੇਰ ਤੁਹਾਡਾ ਐਕਸ਼ਨ ਕਿਵੇ, ਕੇਹੋਜਾ ਰਿਹਾ ਉਹਦੇ ਤੋ।
ਬਸ ਵੇ ਵਿੱਚ, ਸਾਰੇ ਹੱਸਦੇਿੰਦੇ, ਨੇ ਤੇ ਮੈਂ ਵੀ ਹਸਦੀ, ਫਿਰ ਕੁਟ ਪਈਆਂ ਨੀ ਤਿੰਨ ਚਾਰ,
ਹੂੰ, ਹੂੰ
ਬਸ ਆਪਣੇ ਸਕੂਲ ਤੇ ਤਾਂ, ਮੈਂ ਪਤਾ ਕਿਦੇ ਗੱਲ ਤੇ ਪਿਟੀ ਆ, ਫਿਰ ਬੋਲਣੇ ਚੇ ਤਾਂ ਹੱਸਣੇ ਤੇ, ਤੇ ਦਸਵੀਂ ਤੱਕ ਤਾਂ ਮੈਂ ਪੀਟੀ ਹਾ ਮੈਥ ਚੇ ਬਾਕੀ ਅਗਲੀ ਗਿਆਰਵੀਂ ਬਾਰਵੀਂ ਤੇੇ ਮੈਂ ਕੋਈ,
ਹਾਂ ਜਿਆਦਾ ਕਰ ਵੀ ਨਾ, ਜਿਆਦਾ, ਜਿਆਦਾ ਕਰ ਅਸੀਂ ਵੀ ਇਹੋ ਜਿਹੀ ਗੱਲਾਂ ਪੁਿੱਛ ਅੱਛੇ ਮਾਰਕ ਆਂਦੇ ਸੀ, ਫਿਰ ਬੋਲ ਲਿਆ, ਤੂੰ ਹੱਸ ਲਿਆ, ਤੂੰ ਮਜ਼ਾਕ ਕਰ ਲਿਆ, ਪੁਆਇੰਟ ਮਾਰ ਦਿੱਤੇ।
ਪੀ-ਟੀ-ਐੱਮ ਆ ਗਈ ਹੈ। ਹੁਣ, ਤੇ ਬਸ ਕੀ ਪੀ-ਟੀ-ਐੱਮ ਤੇ ਐਡ ਨ ਸੀ ਕਿ, ਬਸ ਇਹਡ ਸੀ ਮੈਥ ਦਾ ਮੈਡਮ ਕਹੇਗੀ ਬਾਕੀ ਕਿ ਹੋਰ ਸਾਰੇ, ਵਧਿਆ, ਵਧਿਆ ਨੰਬਰ ਹੇ ਜਿਵੇ, ਉਹ ਸਾਇੰਸ ਦਾ ਹੁੰਦਾ ਹੇ ਨਾ ਤਿੰਨ ਸੁਬਜੈਕਟ, ਤਿੰਨ, ਹੋ ਐਹੋ ਸੁਬਜੈਕਟ ਹੋ ਜਾਂਦੇ ਨੇ ਬਾਇਓ, ਫਿਜ਼ਿਕਸ ਤੇ ਕੈਮਿਸਟਰੀ। ਤੇ ਉਹਦੇ ਚ ਬੀਸ ਚ ਮੇਰੇ ਉੱਨੀ ਨੰਬਰ ਆਉਂਦੇ ਸੀ, ਸਾਡੇ ਉੱਨੀ ਆਉਂਦੇ ਸੀ। ਠੀਕ ਹੀ ਸੀ, ਪਰ ਮੈਨੂੰ ਸਾਇੰਸ ਲੈਣੀ ਸੀ, ਤਾਂ ਮੈਨੂੰ ਪੀ-ਟੀ-ਐੱਮ ਤੇ ਏਹੀ ਡਰ ਹੁੰਦਾ ਸੀ, ਮੈਂ ਕਿਹਾ ਹੁਣ ਮੈਡਮ ਐਹ ਕਹੇਗੀ ਇਹ ਬੋਲਦੀ, ਬੜਾ, ਮੇਰੀ ਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਬਾਰਵੀਂ ਤੱਕ ਵੀ, ਏਹੀ ਸ਼ਿਕਾਇਤ ਆਂਦੀ। ਇਹ ਬੋਲਦੀ ਬੜਾ ਹੈ, ਪਰ ਹੱਸਦੀ ਪਤਾਨੀ ਕਿਉਂ ਹੱਸਦੇ ਰਹਿੰਦੇ ਨੇ। ਇੱਕ ਸਰ ਸੀ ਸਾਡਾ, ਉਹ ਕਹਿੰਦਾ ਸੀ ਇਹ ਤਾਂ ਮੈਨੂੰ ਦੇਖ ਕੀ ਹੱਸਦੇ ਰਹਿੰਦੇ ਨੇ। ਤੇ, ਮੰਮੀ ਵੀ ਮੇਰੀ ਘਰ ਆਕੇ ਕੇਹਿਂਦੀ ਨੇ ਕੀ ਉਹਦੀ ਸ਼ਕਲ ਹੀ ਐਹੋਜੀ ਹੈ। ਕੋਈ ਵੀ ਹੱਸ ਪੜ੍ਹੇ, ਹਾਂਜੀ। ਬਤਾੳ, ਤੁਸੀਂ ਐਵੇਂ ਜਿਹੀ ਹਰਕਤ ਕਰੋਗੇ, ਮਤਲਬ ਕੀ ਤਾਂ ਹਸੇਗੇ ਤਾਂ ਹੈ, ਹੀ ਤੁਹਾਨੂੰ ਦੇਖ ਕੇ ਲੋਕੀ, ਹਾਂ। ਇੱਕ ਤਾਂ ਟੀਚਰ, ਮਤਲਬ ਸਕੂਲਾਂ ਚ ਤਾਂ ਜਿਆਦਾ ਹੀ ਹਾੱਸੀ ਆਂਦੀ ਆ, ਕਿਉਂਕਿ ਨਾ, ਪਤਾ ਨਹੀ ਜਿਵੇਂ ਅਸੀਂ, ਸ ਅਸੀਂ ਫਰੈਂਡ ਚੈਟ ਤੇ ਸਾਡੀ ਆਈ ਕੋਂਟੈਕਟ ਹੋਜੂਗੀ, ਤੇ ਕੋਈ ਕੁਛ ਕਰ ਰਿਹਾ ਤੇ ਆਟੋਮੈਟਿਕ ਪਿੱਗਲੀ ਹਸੀਂ ਆਜਾਂਗੀ।
ਹਾਂ ਜਿਵੇਂ ਨਾ ਬਲੈਕਬੋਰਡ ਤੇ ਖੜੇ ਕੁਛ ਬੋਲ ਰਿਹਾ, ਉਤੋਂ ਫੈਣ ਦਾ ਮੂਹ ਵਿਖ ਜਾਯੇ, ਆਏ ਹਾਏ। ਤੋਂ ਬਾਅਦ ਇੰਨੀ ਹਸਾਂਦੀ ਹੈ, ਤੀਜੀ ਕਹਿੰਦਾ ਪੜ੍ਹ ਲੈ ਨਾ ਪੂਕ ਕੀ ਕਰ ਰਿਹਾ। ਜੀ ਫਿਰ ਦੁਬਾਰਾ ਸੀ ਆਜੇ, ਉਹਦੋਂ ਮੌਤ ਦਿਖਦੀ, ਮੈਂ ਏਹ ਕੀ ਹੋ ਗਿਆ।
ਚੁੱਪ ਸੀ, ਸਾਡੀ ਮੈਡਮ ਕੁਝ ਪੜ੍ਹਾ ਰਹੀ ਸੀ ਸਾਨੂੰ, ਤੇ ਪੂਰੀ ਕਲਾਸ ਚੁੱਪ ਮੈਂ, ਮੇਰੀ ਫਰੈਂਡ ਪਿੱਛੋਂ ਬੈਠੇ, ਮਤਲਬ ਕਿ ਤੇ ਨਾ ਮੈਡਮ ਨੇ, ਸਾਨੂੰ ਬੋਲਦੇ ਹੋਏ ਦੇਖ ਲਿਆ। ਤੇ ਉਹ-ਉਹ ਤਾਂ ਚੁੱਪ ਹੋ ਗਈ, ਤੇ ਮੈਨੂੰ ਬੋਲਦੇ, ਹੋਏ ਦੇਖ ਲਿਯਾ, ਮੈਨੂੰ ਉਠਾਇਆ ਆਈ ਮੈਡਮ ਮੈਂ ਕੁਛ ਨੀ ਬੋਲੀ, ਮੈਡਮ ਨੇ ਡੰਡਾ ਚੱਕਿਆ ਛੇ ਡੰਡੇ ਹੱਥ ਤੇ ਮਾਰੇ। ਇੰਨਾ ਮੋਟਾ ਡੰਡਾ ਸੀ, ਮੈਂ ਵੀ ਢੀਠ, ਮੈਂ ਕਿਹਾ ਰੋਵਾਂਗੀ ਨੀ ਪੂਰੀ ਕਲਾਸ ਚ ਮੇਰੀ ਬੇਇੱਜ਼ਤੀ ਕੀ ਹੋਜੇਗੀ ਫੇਰ। ਮੈਂ ਵੀ, ਇਹ ਮਤਲੱਬ ਕੀ ਬੈਠ-ਖੜੀ ਰਹੀ, ਉਹਦੈ ਚ ਮੈਂ ਕਿਹਾ, ਦੇਖਦੀ ਹਾਂ ਕਿੰਨੀ ਮਾਰੇਗੀ, ਉਹਨੇ ਇੱਕ ਇੱਕ ਮਾਰਿਆ ਤੇ ਮੈਂ ਕੁਝ ਨਹੀਂ ਕਿਹਾ, ਮੈਂ ਕਿਹਾ, ਦੋ ਮਾਰੇ ਚੱਲ ਚਾਰ ਵੀ ਮਾਰ ਲੇਗੀ। ਉਹਨੇ ਪੂਰੇ ਛੇ, ਡੰਡੇ ਮਾਰੇ ਮੈਨੂੰ।
ਪੁਰੇ ਛੇ ਨਹੀਂ ਇੱਕ ਹੱਥ ਤੇ ਕੇ ਤਿੰਨ ਵਾਰ
ਦੋਨੋ ਹੱਥ ਤੇ ਛੇ ਮਾਰੇ ਸੀ, ਮਤਲਬ ਤਿੰਨ-ਤਿੰਨ, ਮੈਂ ਕਿਹਾ ਰੁਕ ਜਾ ਹੁਣ ਤਾਂ, ਫਿਰ ਮੈਂ ਵੀ ਕੋਈ ਰਿਐਕਟ ਨਹੀ ਕੀਤਾ, ਮੈਂ ਕਿਹਾ ਕਲਾਸ ਚ ਬੇਇੱਜ਼ਤੀ ਬੇਸਤੀ ਹੋ ਜਾਏਗੀ ਜੇ ਮੈਂ ਰੋ ਗਈ ਤਾਂ।
ਹਾਂ, ਓਏ-ਹੋਏ ਲੱਗ ਗਈ।
ਬੈਠ ਗੀ ਨਾ। ਚਲੋ ਮੈਂ ਕਰਦੀ ਹਾਂ, ਤੁਹਾਨੂੰ ਮੈਨੂੰ ਪਿੱਛੋ ਕੋਲ ਆ ਰਿਹਾ।
ਓਕੇ ਜੀ।
ਓਕੇ, ਸਤਿ ਸੀ਼੍ ਅਕਾਲ। ਹਮਮ